ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕਿੱਦਾਂ
ਵਧੀਆ ਜੀ ਤੁਸੀਂ ਦੱਸੋ ਕੀ ਹਾਲ ਚਾਲ ਨੇ ਘਰ ਪਰਿਵਾਰ ਕਿੱਦਾਂ?
ਬਸ ਬਸ ਸਾਰੇ ਵਧੀਆ ਨੇ।
ਅੱਛਾ ਜੀ, ਹੋਰ ਕਰ ਲਿਆ ਸੀ ਡਿਨਰ।
ਹਾਂਜੀ, ਡਿਨਰ ਨੀ ਮੈਂ ਸਬਜ਼ੀ ਲੈਣ ਗਈ ਸੀਗੀ। ਡਿਨਰ ਤਾਂ ਹੁਨ ਬਣਾਣਾ ਵਾ। ਹਾਂ, ਸਾਡਾ ਹਫ਼ਤੇ ਤੇ ਬਾਜ਼ਾਰ ਹੁੰਦਾ ਨਾ।
ਅੱਛਾ ਜੀ।
ਹਾਂ, ਹਫ਼ਤੇ ਦੀ ਸਬਜ਼ੀ ਦਾ ਇੱਕ ਬਾਜ਼ਾਰ ਹੁੰਦਾ ਸਾਡਾ। ਹਾਂ, ਤੇ ਉੱਥੇ ਬਸ ਸਬਜ਼ੀ ਵ ਸਬ ਜ਼ੀ ਹਾਂ ਸਬਜ਼ੀ ਫਰੂਟਸ ਵਗੈਰਾ ਸਾਰੇ ਇੱਕ ਹਫ਼ਤੇ ਦੇ ਹਫ਼ਤੇ ਈ ਮਿਲ ਜਾਂਦੇ ਨੇ ਸਾਨੂੰ ਕਿਉਂਕਿ ਰੋਜ਼ ਰੋਜ਼ ਤਾਂ ਬੱਚਿਆਂ ਨਾਲ ਟਾਈਮ ਨੀ ਲੱਗਦਾ ਨਾ ਜਾ ਕੇ ਲੈਣ ਲਈ।
ਹਾਂਜੀ, ਏ ਤਾਂ ਹੈ ਫੇਰ ਹੋਰ ਵੀ ਬਹੁਤ ਕੰਮ ਹੁੰਦੇ ਆ।
ਹਾਂ ਤੇ ਬਹੁਤ ਕੰਮ ਹੋ ਜਾਂਦੇ ਨੇ ਤੇ ਇਸੇ ਸਸਤਾ ਵੀ ਮਿਲ ਜਾਂਦਾ ਨਾ ਜੇ ਬਾਜ਼ਾਰ ਚ। ਹਾਂ, ਜਿਸ ਤਰ੍ਹਾਂ ਸਬਜ਼ੀ ਹੁੰਦੀ ਐ ਨਾ ਲੈ ਲੋ ਤਾਂ ਸਸਤਾ ਵੀ ਮਿਲ ਜਾਂਦਾ ਤੇ ਹਫ਼ਤੇ ਤਾਂ ਜਿਸ ਤਰ੍ਹਾਂ ਇੱਕ ਈ ਦਿਨ ਰੱਖ ਨਾ ਬਾਜ਼ਾਰ ਦਾ ਤੇ ਫੇਰ ਬਾਕੀ ਦਿਨ ਫ੍ਰਰੀ ਹੁੰਨੇ ਆ ਨਹੀਂ ਤਾਂ ਫੇਰ ਬਾਕੀ ਦਿਨ ਹੋਰ ਸਬਜ਼ੀ ਲੋ ਕਦੇ ਟਮਾਟਰ ਵਗੈਰਾ ਜੋ ਕੱਢ ਜਾਂਦੇ ਨੇ ਨਾ ਸਬਜ਼ੀਆਂ। ਓ ਤਾਂ ਮੈਂ ਬੱਚੇ ਨੂੰ ਸਕੂਲ ਛੱਡਣੇ ਜਾਣੀ ਆ ਤਾਂ ਆਂਦੇ ਹੋਏ ਈ ਲੈ ਆਨੀ ਆ। ਏ ਸੜਕ ਤੇ ਵੀ ਬੈਠਦੇ ਨੇ ਨਾ ਵੇਚਣ ਵਾਲੇ। ਸਬਜ਼ੀਆਂ ਵੇਚਣ ਵਾਲੇ ਰੇਹੜੀ ਤੋਂ ਲਿਆਣੀ ਆ ਜਦੋਂ ਛੱਡਣ ਜਾਣੀ ਆ ਪਰ ਜਿਸ ਤਰ੍ਹਾਂ ਹਫ਼ਤੇ ਦੀ ਸਬਜ਼ੀ ਹੁੰਦੀ ਐ ਨਾ ਪਿਆਜ ਔਰ ਲ ਸਣ, ਅਦਰਕ। ਜਿਹੜੇ ਸਬਜ਼ੀਆਂ ਹੁੰਦੇ ਨੇ ਓ ਤਾਂ ਮੈਂ ਮਾਰਕੀਟ ਤੋਂ ਹੀ ਲਿਆਂਣੀ ਆ।
ਹਾਂਜੀ, ਨਾਲੇ ਡੇਲੀ ਡੇਲੀ ਟਾਈਮ ਵੇਸਟ ਹੋਣ ਤੋਂ ਸਸਤੀ ਪੈ ਜਾਂਦੀ ਐ, ਦੋਨੋਂ ਫਾਇਦੇ ਹੋ ਜਾਂਦੇ ਆ। ਚਲੋ ਹਨਾ?
ਹਾਂ, ਤੇ ਡੇਲੀ-ਡੇਲੀ ਇੰਨਾ ਟਾਈਮ ਵੀ ਨੀ ਮਿਲਦਾ ਨਾ। ਸਬਜ਼ੀਆਂ ਲੈਣ ਵਾਸਤੇ ਜੇ ਹਫ਼ਤੇ ਦਾ ਇੱਕ ਬਾਜ਼ਾਰ ਤੇ। ਇਸ ਤਰਾਂ ਹੁੰਦਾ ਜਿਸ ਵਿੱਚ ਸਾਰੀਆਂ ਚੀਜ਼ਾਂ, ਤੁਸੀਂ ਮਸਾਲੇ ਤੋਂ ਲੈ ਕੇ, ਤਾਂ ਆਪਣੇ ਸਾਰੀ ਚੀਜ਼ਾਂ ਇਸੇ ਵਿੱਚ ਮਿਲ ਜਾਂਦੇ ਨੇ, ਸਬਜ਼ੀਆਂ, ਮਸਾਲੇ। ਔਰ ਓ ਮੈਕਰੋਨੀ ਵਗੈਰਾ ਨੀ ਆਂਦੇ ਪਾਸਤਾ ਆਂਦਾ। ਹਾਂ, ਪਾਸਤਾ ਵਗੈਰਾ ਵੀ ਸਾਡੇ ਇੱਥੇ ਨਾ, ਹਾਂ, ਆ ਪਾਸ, ਧੋ ਕੇ ਫਿਰ ਓ ਫਰਾਈ ਕਰਨ ਵਾਲੇ ਜੇ ਨੀ ਹੁੰਦੇ ਫਰੇਮਸ ਹੁੰਦੇ ਨੇ।
ਹਾਂਜੀ ਹਾਂ, ਬੱਚੇ ਫਿਰ ਏਦਾਂ ਦੀਆਂ ਈ ਚੀਜ਼ਾਂ ਖਾ ਕੇ ਖੁਸ਼ ਨੇ, ਹਾਂਜੀ।
ਹਾਂ, ਤੇ ਸਾਡੇ ਹਿੱਸੇ ਚ ਨਾ ਮਹਾਰਾਸ਼ਟਰ ਸਾਈਡ ਵੇਲ ਮਿਲਦੀ ਐ। ਜਿਸ ਤਰ੍ਹਾਂ ਨਮਕੀਨ ਨੀ ਹੁੰਦਾ ਨਮਕੀਨ ਵਿੱਚ ਮੁਰਮੁਰੇ ਜੇ ਨੀ ਹੁੰਦੇ।
ਹਾਂਜੀ, ਹਾਂ ਬੇਲਪੁਰੀ ਕਹਿੰਦੇ ਆ।
ਪਾ ਕੇ ਨਾ ਹਾਂ ਬਿਲ ਪੂਰੀ ਕਹਿੰਦੇ ਨੇ ਪਰ ਇੱਥੇ ਨਾ ਸੁੱਕੀ ਮਿਲਦੀ ਏ, ਜਿਸ ਤਰ੍ਹਾਂ ਬਾਜ਼ਾਰ ਚ ਤੇ ੳ ਭੇਲ ਭੇਲ ਮਿਲਦੀ ਏ। ਭੇਲ, ਜਲੇਬੀ, ਉਸਦੇ ਨਾ ਅਲੱਗ ਇਕ ਤਰ੍ਹਾਂ ਖੱਟ ਲੱਗਦੀ ਏ। ਹਾਂ, ਮਤਲਬ ਵੱਡੇ ਟੈਂਟ ਲੱਗਦੇ ਨੇ ਉਹਨਾਂ ਦੇ ਬਾਜ਼ਾਰ ਵਿੱਚ। ਤੇ ਹਾਂ ਬਹੁਤ ਸਾਰੇ ਬਾਲੂਸ਼ਾਹੀ ਵਗੈਰਾ ਇਸ ਤਰਾ ਸਵੀਟਸ ਹੁੰਦੇ ਨੇ। ਤੇ ਜਲੇਬੀ ਔਰ ਭੇਲ ਭੁਨਦੇ ਔਰ
ਸੁੱਕੀ ਕਿੱਦਾਂ ਮਿਲ
ਸੁੱਕੀ, ਮਤਲਬ ਖਾਲੀ ਇਸ ਵਿਚ ਨਮਕ ਕੀਨ ਨਹੀਂ ਨਹੀਂ, ਉਹ ਘਰ ਜਾ ਕੇ। ਤੁਸੀਂ ਫੇਰ ਪਯਾਜ, ਟਮਾਟਰ ਵਗੈਰਾ ਪਾ ਕੇ ਖਾ ਸਕਦੇ ੳ। ਤੇ ਨਾਲ ਉਨੇ ਨਾ ਤੁਹਾਡੀ ੳ ਮੋਠ ਹੁੰਦਾ ਨਾ ਜਿਹੜੀ, ਮਟ ਕੀ ਕਹਿੰਦੇ ਨੇ ਮੋਠ ਹੁੰਦੀ ਏ ਹਾਂ, ਤੇ ਮੋਠ ਵਗੈਰੇ ਵੀ ਉਦੇ ਚ ਪਾ ਕੇ ਦਿੰਦੇ ਨੇ ਵੱਖਰੀ, ਫੇਰ ੳਸ ਨਾਲ ਫੇਰ ਜਲਦੀ ਖ਼ਰਾਬ ਹੋ ਜਾਂਦੀ ਏ ਨਾ।
ਹਾਂਜੀ। ਸਾਡੇ ਤਾਂ ਏਧਰ ਪ੍ਰੋਪਰ ਬਣਾ ਕੇ ਦਿੰਦੇ ਆ ਹਾਂਜੀ।
ਨਹੀਂ ਨਹੀਂ, ਬਣਾ ਕੇ ਤਾਂ ਇਸ ਤਰ੍ਹਾਂ ਦੁਕਾਨ ਵਿੱਚ ਮਿਲ ਜਾਂਦੀ ਏਂ, ਪਰ ਇਹ ਬਾਜ਼ਾਰ ਵਾਲੇ ਜਿਹੜੇ ਹੁੰਦੇ ਨੇ ਨਾ, ਤਾਂ ਉਹ ਸੁ ਕੀ ਹੂੰਦੀ ਏ, ਜਿਸ ਤਰਾਂ ੳਦੇ ਵਿੱਚ ਨਮਕੀਨ ਅ ਆਪਣੇ ਸੇਬ ਵਗੈਰਾ ਪਾਏ ਹੁੰਦੀ ਏ। ਨਾਲ ਮੁਰਮੁਰ ਨੀ ਉਹ ਵਾਈਟ ਕਲਰ ਦੇ ਚੋਲ ਦੇ ਹੁੰਦੇ ਨੇ।
ਹਾਂਜੀ।
ਹਾਂ ਮੁੁਰਮਰੇ ਪਾ ਕੇ, ਤੇ ਸੁ ਕੇ ਪੈਂਦੇ ਨੇ ਨਾ ਤੇ ਨਾਲ ਜਲੇਬੀ ਹੁੰਦੀ ਏ, ਫਾਫੜਾ ਵਗੈਰਾ ਨਹੀਂ ਹੁੰਦੇ, ਗੁਜਰਾਤ ਸਾਈਡ ਬੜਾ ਖਾਂਦੇ ਨੇ ਨਾ ਫਾਪੜਾ। ਜਿਸ ਤਰ੍ਹਾਂ ਬੇਸਣ ਦਾ ਈ ਹੂੰਦਾ ਏ। ਲੰਬਾ-ਲੰਬਾ ਜੇਹਾ ਨੀ ਹੁੰਦਾ, ਫਾਫੜਾ ਫਾਫੜਾ ਕਹਿੰਦੇ ਨੇ।
ਹਾਂਜੀ ਹਾਂਜੀ
ਹਾਂ, ਤੇ ੳ ਵੀ ਬੜਾ ਮਿਲਦਾ ਏ। ਮਤਲਬ ਬਹੁਤ ਇਤਨੀ ਚੀਜ਼ਾਂ ਮਿਲਦੇ ਨੇ, ਮਤਲਬ ਇੱਕ ਹੀ ਜਗ੍ਹਾ ਤੇ ਸਾਰਾ ਕੁਝ ਜਿਸ ਤਰਾ ਸੁ ਸੁਪਰਮਾਰਕੀਟ ਨੀ ਹੁੰਦੀ, ਇੱਕ ਜਗ੍ਹਾ ਤੇ ਸਭ ਕੁਝ ਮਿਲ ਜਾਂਦਾ ਏ। ਉਸੇ ਤਰ੍ਹਾਂ ਸਬਜ਼ੀਆਂ ਬਨਾਦੇ ਇੱਥੇ। ਸਾਰੀ ਸਬਜ਼ੀ ਮਿਲ ਜਾਏਗੀ ਤੁਹਾਨੂੰ, ਧਨੀਆ, ਪੁਦੀਨਾ, ਮਤਲਬ ਜਿਹੜੇ ਰੇਰ ਸਬਜ਼ੀਆਂ ੳ ਨਾ ਜੇੜੇ, ਹੋਰ ਕਿੱਧਰੇ ਨਹੀਂ ਮਿਲਦੇ, ਬਾਜ਼ਾਰ ਵਿੱਚ ਜ਼ਿਆਦਾ ਕਰਕੇ। ਇੱਥੇ ਇੱਕ ਹੀ ਜਗ੍ਹਾ ਤੇ ਸਭ ਕੁੱਛ ਮਿਲ ਜਾਂਦਾ। ਹਾਂਜੀ। ਤੇ ਫੇਰ ਉਹੀ ਸਭ ਜੀ ਹੀ ਲੈਣੇ ਗਈ ਸੀਗੀ ਹੁਣ ਆਈ ਆਂ। ਹਾਂ ਤੇ ਹੁਣੀ ਸਬਜੀ ਲੈ ਕੇ ਆਈ, ਆ ਬਸ ਹੁਨ ਡਿਨਰ ਦੀ ਤਿਆਰੀ। ਰਾਤੀ ਦੀ ਰੋਟੀ ਬਣਾਨੀ ਏ।
ਤੁਸੀਂ ਲੇਟ ਖਾਂਦੇ ਹੋ ਨਾ ਰੋਟੀ ਰਾਤ ਨੂੰ।
ਹਾਂ ਲੇਟ ਹੁੰਦੀ ਆ, ਸਾਡੇ ਦੁਪਹਿਰੇ ਵੀ ਅਸੀਂ ਤਿੰਨ ਮਤਲਬ ਸਵੇਰੇ ਨਾਸ਼ਤੇ ਫੇਰ ਦੁਪਹਿਰੇ ਫੇਰ ਰੋਟੀ, ਤੇ ਫੇਰ ਰਾਤੀ ਰੋਟੀ। ਸਾਡੀ ਮਹਾਰਾਸ਼ਟਰ ਸੈਡ ਜ਼ਿਆਦਾਤਰ ਤੀਨ ਟਾਈਮ ਹੀ ਬਣਦੀ ਏ।
ਵੀ ਤਿੰਨ ਟਾਈਮ ਬਣਾਈ ਏ, ਪਰ ਸਾਡ ਥੋੜਾ ਜਿਹਾ ਜਲਦੀ ਹੋ ਜਾਂਦਾ ਕੰਮ, ਸਾਡੀ ਸੁਆਦੀ ਵੀ ਜਲਦੀ ਬਣ ਜਾਂਦੀ ਏ। ਦੁ ਦੁਪਹਿਰੇ ਵੀ ਲੰਚ ਸਾਡੀ ਇੱਕ ਵਜੇ ਖਾ ਲੈਂਦੇ ਹੈਗੀ ਮਨੋ ਸਾਰੇ। 'ਤੇ ਸ਼ਾਮ ਨੂੰ ਸਾਢੇ ਅੱਠ, ਨੌ ਹੱਦ ਹੈ ਗੀ ਬੱਸ।
ਅੱਛਾ, ਨੀ ਸਾਡੇ ਕਿਉਂਕਿ ਇੰਨੀ ਸ਼ੋਪ ਵਗੈਰਾ ਕਲੋਜ ਕਰਕੇ ਦਸ ਵਜੇ ਆਂਦੇ ਨੇ। 'ਤੇ ਫੇਰ ਉਸ ਤੋਂ ਬਾਅਦ ਫਿਰ ਬੱਚਿਆਂ ਨਾਲ ਥੋੜਾ ਟਾਈਮ ਲੱਗਾਣਗੇ ਕੁਛ ਮਾਰਕਿਟ ਵਾਰਕਿਟ ਚੱਕਰ ਮਾਰਨੇ ਚਲੇ ਗੇ। ਫੇਰ ਸਾਢੇ ਦਸ ਵਜੇ ਤੱਕ ਰੋਟੀ ਹੋ ਜਾਂਦੀ ਐ ਸਾਡੀ।
ਏਦਾ ਤਾਂ ਮੇਰੇ ਹਸਬੈਂਡ ਵੀ ਥੋੜਾ ਲੇਟ ਓ ਵੀ ਉਨਾਂ ਨੂੰ ਵੀ ਦਸ ਵਜ ਜਾਦੇ ਐ, ਦਸ, ਸਾਢੇ ਦਸ ਹਾਂਜੀ। ਤੇ ਅਸੀਂ ਤਾਂ ਚਲੋਂ ਮੰਮੀ ਹੁਣੀ ਤਾਂ ਜਲਦੀ ਖਾ ਖਾ ਲੈਂਦੇ ਆ, ਅਸੀ ਤਾਂ ਚਲੋਂ ਦੋਨੋ ਰੇਟ ਈ ਖਾਣੇ ਆ ਗੇ ਬਸ ਸਾਰੇ ਜਲਦੀ ਖਾ ਲੈਂਦੇ ਓ ਵੀ ਲੇਟ ਆਉਣ ਕਰਕੇ, ਸੁਬਾਹ ਵੀ ਫਿਰ ਸਾਡੀ ਤਾਂ ਲੇਟ ਈ ਹੋ ਜਾਂਦੀ ਐ ਕਿਉਂਕਿ ਅਸੀਂ ਫਿਰ ਸੁਬਾ ਵੀ ਲੇਟ ਈ ਉ ਠਦੇ ਆ ਥੋੜਾ।
ਅੱਛਾ, ਨੀ ਮੇਰਾ ਸੁਬਾਹ ਤੋਂ ਜਲਦੀ ਉੱਠਣਾ ਹੁੰਦਾ ਸਵੇਰੇ-ਸਵੇਰੇ। ਹਾਂ ਮੇਰੇ ਬੱਚੇ ਜਿਸ ਤਰ੍ਹਾਂ ਸਕੂਲ ਹੁੰਦੀ ਏ ਨਾ। ਈਚੀ ਸਵੇਰੇ ਅ ਛੋ ਮ ਲੜਕੇ ਦੀ ਮੇਰੀ ਹੁੰਦੀ ਐ ਸਵੇਰੇ ਅੱਠ ਵਜੇ ਸਕੂਲ ਤਾਂ ਮੈਂ ਛੇ ਵਜੇ ਵੀ ਉੱਠਣਾ ਪੈਂਦਾ ਫਿਰ ਉਸਦਾ ਟਿਫਿਨ ਬਣਾਓ, ਚਾਹ ਪਾਣੀ ਕਰੋ, ਫੇਰ ਅੱਠ ਵਜੇ ਤੱਕ ਉਸਦਾ ਟਿਫਿਨ ਸਾਢੇ, ਸਾਢੇ ਸੱਤ ਵਜੇ ਤੱਕ ਤਾਂ ਉਸਨੂੰ ਸਕੂਲ ਮੈਂ ਬੱਸ ਇਚ ਬਿਠਾ ਆਨੀ ਆ। ਸਾਢੇ ਸੱਤ ਵਜੇ ਬਸ ਆ ਜਾਂਦੀ ਐ ਉਸ ਦੀ।
ਓ
ਹਾਂ ਤੇ ਫੇਰ ਏ ਟਾਈਮ ਦਾ ਪਤਾ ਈ ਨੀ ਚੱਲਦਾ ਫੇਰ ਸਵੇਰੇ ਉੱਠੋ ਫਿਰ ਇਨੇ ਹਾਂਜੀ ਇਨੇ ਕੰਮ ਵਮ ਕਰੋ ਟਿਫਿਨ ਬਣਾਓ, ਫੇਰ ਥੱਕ ਜਾਂਦਾ ਐ ਨਾ, ਫਿਰ ਦੁਪੈਰੇ ਥੋੜਾ ਰੋ ਟੀ ਖਾ ਕੇ ਨਾ ਪੈ ਜਾਂਨੀ ਆ ਮੈਂ। ਹਾਂ ਘੰਟਾ ਇੱਕ ਫਿਰ ਥੋੜਾ ਆਰਾਮ ਕਰ ਲੈਨੀ ਆ ਦੁਪੈਰੇ।
ਵੀਰ ਨੂੰ
ਬੋ ਜ਼ਰੂਰੀ ਏ ਨਈ ਤਾਂ ਪਰ ਯੈ ਟਾਈਮ ਤੇ ਨਾ ਇਸ ਤਰ੍ਹਾਂ ਸਿਰ ਦੁੱਖਣ ਲੱਗ ਜਾਂਦਾ ਐ।
ਹਾਂਜੀ ਏਦਾਂ ਈ ਹੁੰਦਾ ਜੇ ਆਪਾਂ ਦਿਨ 'ਚ ਨਾ ਚਲੋ ਥੋੜ੍ਹੀ ਰੈਸਟ ਵੀ ਕਰ ਲੈਂਨੇ ਆ, ਫੇਰ ਵੀ ਐ ਫਰੈਸ਼ ਜਾ ਰਹਿੰਦੀ ਆ ਬੋਡੀ ਆਪਣੀ। ਕੰਮ ਵਧੀਆ ਹੋ ਜਾਂਦਾ ਆ, ਨਈ ਕਈ ਵਾਰ ਏਦਾਂ ਹੁੰਦਾ ਆਪਾਂ ਵੀ ਨਈ ਸੌਂਦੇ ਕਈ ਵਾ ਫੇਰ ਹੋ ਜਾਂਦਾ ਇੱਦਾਂ ਹੁੰਦਾ ਸ਼ਾਮ ਨੂੰ ਕਿ ਕਦੋਂ ਕੰਮ ਹੋਣਗੇ, ਕਦੋਂ ਸੋਮਾ ਬੋ ਜ਼ਿਆਦਾ ਔਖਾ ਹੁੰਦਾ ਏਦਾ ਰੈਸਟ ਬਿਨਾ ਨੀ ਕੰਮ ਚ ਆਪਣਾ।
ਹਾਂ ਤੇ ਰੇਸਟ ਤਾਂ ਬੜੀ ਜ਼ਰੂਰੀ ਕਿਉਂਕਿ ਸਵੇਰੇ ਫਿਰ ਜਲਦੀ ਉੱਠ ਨੇ ਆ। ਹਾਂ।
ਹਾਂਜੀ, ਸਾਡੇ ਮੇਰੇ ਹਸਬੈਂਡ ਇਦਾਂ ਈ ਕਰਦੇ ਆਗੇ।
ਹਮ। ਹਾਂ, ਸਾਡੇ ਤਾਂ ਬੱਚੇ ਸੌਣਦੇ ਨੀ ਗਾ। ਹਾਂ, ਹਾਂ-ਹਾਂ-ਹਾਂ।
ਕਿ ਮੇਰੇ ਹਸਬੈਂਡ ਵੀ ਏਦਾਂ ਈ ਕਰਦੇ ਆ, ਓ ਆਪ ਈ ਲਿਆ ਆਂਦੇ ਆ ਸਬਜ਼ੀ ਵਗ਼ੈਰਾ, ਫਰੂਟਸ ਵਗੈਰਾ ਓ ਵੀ ਵੀਕ ਦਾ ਕੱਠਾ ਈ ਲਿਆਉਂਦੇ ਹੁੰਦੇ ਆ ਕਿਉਂਕਿ ਰਾਤ ਨੂੰ ਉਨਾਂ ਨੂੰ ਵੀ ਕਾਫੀ ਲੇਟ ਹੋ ਜਾਂਦੇ ਆ ਫਿਰ ਟਾਈਮ ਨੀ ਲੱਗਦਾ ਹੈਗਾ, ਉਨਾਂ ਨੂੰ ਇਹ ਹੁੰਦਾ ਚਲੋਂ ਅਸੀਂ ਮੈਂ ਤਾਂ ਥੋੜਾ ਬਾਜ਼ਾਰ ਘੱਟ ਈ ਜਾਂਨੀ ਗੀ, ਸਾਡੇ, ਸਾਡੇ ਥੋੜਾ ਜਾ ਦੂਰ ਪੈ ਜਾਂਦਾ ਬਾਜਾਰ।
ਨਈ-ਨਈ ਸਾਡਾ ਤਾਂ ਬਜ਼ਾਰ ਕੋਲ ਏ 'ਤੇ ਨਾਲ ਹਾਂ। ਸਾਡੇ ਤਾਂ ਬਾਜ਼ਾਰ ਕੋਲ ਈ ਹੈਗਾ ਮਤਲਬ ਪੰ ਪੰਜ ਮਿੰਟ ਦਾ ਹੀ ਰਾਸਤਾ ਪਰ ਮੈਂ ਗੱਡੀ ਤੇ ਜਿਸ ਤਰ ਐਕਟਿਵਾ ਤੇ ਜਾ ਕੇ ਤੇ ਆ ਆਪਣਾ ਥੈਲਾ ਲੈ ਕੇ ਚਲੇ ਜਾਂਣੀ ਆਂ ਸਬਜੀ ਲੈ ਆਣੀ ਆਂ ਫਿਰ ਪਰ ਬੱਚਾ ਤਾਂ ਪ੍ਰੋਬਲਮ ਹੋ ਜਾਂਦਾ ਨਾ ਫਿਰ ਬੱਚੇ ਕਿੱਥੇ ਛੱਡਾ ਮੈਂ
ਜੀ ਇਹ ਤੇ ਹੋ ਜਾਂਦਾ ਹੈ ਚਲੋ।
ਹਾਂ ਫਿਰ ਇਹਨਾਂ ਨੂੰ ਮੈਂ ਥੋੜ੍ਹੀ ਦੇਰ ਕਹਿਨੀ ਆਂ ਬੱਚਿਆਂ ਨੂੰ ਸਾਂਭ ਲੋ ਤੇ ਮੈਂ ਸਬਜ਼ੀ ਵਬਜੀ ਲੈ ਆਣੀ ਆਂ।
ਹਾਂਜੀ ਤੇ ਕਹਿ ਦਿੰਨੀ ਆ ਕਿ ਤੁਸੀਂ ਲੈ ਆਓ ਮੈਂ ਘਰ ਹੀ ਦੇਖ ਲੂੰਗੀ। ਔਖਾ ਲੱਗਦਾ ਗਾ ਤੇ ਕੁੱਛ ਏਦਾਂ ਮੈਨੂੰ ਐਕਟਿਵਾ ਨੀ ਆਉਂਦੀ ਹੈਗੀ ਫਿਰ ਔਖਾ ਹੋ ਜਾਂਦਾ। ਤਾਂ ਆਟੋ ਵਗੈਰਾ 'ਚ ਇੰਨਾ ਸਮਾਨ ਲੈ ਕੇ
ਅੱਛਾ ਐਕਟਿਵਾ ਨੀ ਆਂਦੀ ਤੁਹਾਨੂੰ
ਹਾਂਜੀ ਮੈਂ ਨਾ ਮਤਲਬ ਮੈਂ ਉਦਾਂ ਚਲ ਲੈਂਨੀ ਆਂ ਮਤਲਬ ਮੈਨੂੰ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ ਏਦਾਂ ਮੈਂ ਚੱਲਦੀ ਹਾਂ ਜੇ ਕੋਈ ਪਿੱਛੇ ਬੈਠਾ ਫਿਰ ਤਾਂ ਮੈਨੂੰ ਓ
ਨਈ ਪਰ ਗੱਡੀ ਤਾਂ ਆਣੀ ਚਾ ਚਾਹੀਦੀ ਆ ਦੀਦੀ ਉਸ ਨਾਲ ਤਾਂ ਬਥੇਰੇ ਕੰਮ ਹੋ ਜਾਂਦੇ ਨੇ ਬੱਚਿਆਂ ਨੂੰ ਸਕੂਲ ਛੱਡਣਾ ਟਿਊਸ਼ਨ ਛੱਡਣਾ ਫਿਰ ਓ ਕਿਸੇ ਦੇ ਭਰੋਸੇ ਆਪਣਾ ਬੈਠਣਾ ਨੀ ਪੈਂਦਾ ਨਾ। ਹਾਂ ਜੇ ਗੱਡੀ ਹੋਵੇ ਤਾਂ ਮੈਂ ਕਿੰਨੇ ਕੰਮ ਕਰਨ ਸਿਖ ਲੈਣੀ ਆ ਗੱਡ ਹਾਂ। ਮੈਂ ਕਿੰਨੇ ਕੰਮ ਕਰ ਲੈਣੀ ਆਪਾਂ ਵੀ ਗੱਡੀ ਤੇ ਹਾਂ ਆਂ ਹਾਂਜੀ।
ਹਾਂਜੀ ਤੇ ਮੈਨੂੰ ਏਦਾਂ ਹੁਣ ਦਾਂ ਮੈਂ ਹੁਣ ਏਦਾਂ ਸਿੱਖਦੀ ਹੁੰਦੀ ਜਦੋਂ ਮੇਰੇ ਹਸਬੈਂਡ ਹਸਬੈਂਡ ਮੇਰੇ ਪਿੱਛੇ ਬੈਠੇ ਹੁੰਦੇ ਮੈਂ ਚਲਾਂਦੀ ਫਿਰ ਮੈਂ ਓ ਕੀ ਰੈਂਨੇ ਵੀ ਬਸ ਨਈ ਹੁਣ ਕੁਛ ਨੀ ਹੁੰਦਾ। ਥੋੜਾ ਜਿਹਾ ਡਰ ਹੀ ਨਾ ਹੁੰਦਾ ਕੱਲੇ ਨੂੰ ਵੀ ਮਹਲੇ ਮਤਲਬ ਚਲਾ ਸਕਦੀ ਹੈਗੀ ਫਿਰ ਮੈਨੂੰ ਪਤਾ ਹੁੰਦਾ ਕਿ ਤੁਸੀਂ ਜਾਓ ਤੁਸੀਂ ਲੈ ਆਓ ਸਾਰਾ ਸਮਾਨ ਮੈਂ ਘਰ ਹੀ ਦੇਖ ਲੂੰਗੀ।
ਹਾਂ ਨਈ-ਨਈ ਮੈਂ ਤਾਂ ਕਿਉਂਕਿ ਉਹਨਾਂ ਦੇ ਵੀ ਬੜੇ ਕੰਮ ਹੁੰਦੇ ਨੇ। ਹਾਂ ਮੈਂ ਤਾਂ ਕਰਕੇ ਆਟਾ-ਆਟਾ ਵੀ
ਹਾਂਜੀ
ਹਾਂ ਮੈਨੂੰ ਇਹ ਤਾਂ ਵੀ ਇਸ ਤਰ੍ਹਾਂ ਆਟਾ ਵਾਟਾ ਵੀ ਕੁਝ ਪੀਸਾਣਾ ਹੋਵੇ ਰਾਸ਼ਨ ਲੈਣਾ ਹੋਵੇ। ਤਾ ਬਸ ਆਪਣੇ ਹੀ ਬੱਚਾ ਜ ਸਕੂ ਸਕੂਲ ਚਲੇ ਜਾਂਦੇ ਨੇ ਵਿਚਾਰੇ ਫਿਰ ਮੈਂ ਕੰਮ ਬਾਰ ਦੇ ਜੇੜੇ ਬਜ਼ਾਰ ਦੇ ਕੰਮ ਹੁੰਦੇ ਨੇ ਆਟਾ ਪਿਸਾਣਾ ਔਰ ਚੱਕੀ ਦਾ ਜੇੜਾ ਕੰਮ ਏ ਬਾਕੀ ਹੋਰ ਕੰਮ ਸਬਜ਼ੀ ਲੈਣੀ ਹੋਰ ਕੁਛ ਲੈਣਾ ਬਾਰੋਂ ਸਾਰੇ ਮੈਂ ਆਪ ਹੀ ਕਰ ਆਣੀ ਆਂ ਹਾਂ।
ਫੈਦਾ ਹੋ ਜਾਂਦਾ ਹਾਂਜੀ। ਨਾਲੇ ਉਹਨਾਂ ਨੂੰ ਕਹਿ ਵੀ ਕਸਮ ਲਿਖ ਲੈਂਦੇ ਆ ਚਲ ਚੀਕ ਦੇਖਣਾ ਔਖਾ ਹੋ ਜਾਂਦਾ ਨਾ।
ਕਰ ਫਿਰ ਉਹੀ ਕੈਂਦੇ ਨੇ ਕਰ ਦਾ ਕਰਾਂ ਜਾਂ ਮੈਂ ਮੇਰੇ ਕੰਮ ਕਰਾਂ ਚਿੜ-ਚਿੜ ਕਰਦੇ ਨੇ ਔਖੇ ਹੁੰਦੇ ਨੇ ਓ ਬੜੇ
ਹਾਂਜੀ ਚਲੋ ਏਦਾਂ ਮੇਰੇ ਹਸਬੈਂਡ ਵਧੀਆ ਨੇ ਓ ਨਿ ਬਿਲਕੁਲ ਵੀ ਡਰਦੇ ਉਹਨਾਂ ਨੂੰ ਇਹ ਹੁੰਦਾ ਕਿ ਕੋਈ ਨੀ ਮੈਂ ਦੇਖ ਲੂੰਗਾ ਆਪੇ ਤੂੰ ਟੈਨਸ਼ਨ ਨਾ ਲੈ।
ਹਾਂ-ਹਾਂ-ਹਾਂ।
ਮਤਲਬ ਏਦਾਂ ਵਧੀਆ ਨੇ। ਸਪੋਟਿਵ ਨੇ ਆਪਣਾ ਵੀ ਕੰਮ ਕਰੀ ਜਾਂਦੇ ਆ ਵਿੱਚ ਹੀ ਘਰ ਦਾ ਵੀ ਦੇਖ ਲੈਂਦੇ ਆ ਓ ਨਾਲ ਈ।
ਅੱਛਾ ਚੰਗਾ ਦੀਦੀ ਚਲੋ ਮੈਨੂੰ ਨਾ ਕੋਲ ਆ ਰਿਆ ਮੈਂ ਕਰਦੀ ਆ ਤੁਹਾਨੂੰ
ਹਾਂਜੀ ਹਾਂ ਜ਼ਰੂਰ ਓਕੇ ਜੀ ਸਤਿ ਸ਼੍ਰੀ ਅਕਾਲ- ਸਤਿ ਸ਼੍ਰੀ ਅਕਾਲ ਜੀ।